ਹੈਲੋ ਹਾਂਜ ਸਤਿ ਸ਼੍ਰੀ ਅਕਾਲ ਮੈਂਮ
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ
ਵਧੀਆ ਤੁਸੀਂ ਸੁਣਾਓ
ਠੀਕ ਠਾਕ ਜੀ ਵਧੀਆ ਜੀ
ਕੀ ਕਰ ਰਹੇ ਜੇ
ਕੁੱਝ ਨੀ ਜੀ ਐ ਬੱਚਿਆਂ ਨੂੰ ਕਹਿਣ ਦੇਆ ਸੌਂ ਜੋੋ ਸਵੇਰੇ ਉੱਠਦੇ ਨੀ ਫੇਰ ਰਾਤ ਨੂੰ ਸੌਂਦੇ ਨੀ ਜਲਦੀ ਹਾਂਜੀ ਵੱਡੀ ਬੇਟੀ ਸਗੋਂ ਸੌਂ ਗਈ ਐ ਤੇ ਮੈਂ ਵੱਡੀ ਬੇਟੀ ਸਗੋਂ ਸੌਂਗੀ ਐ
ਤੇ ਛੋਟੀ ਨੀ ਸੌਂ ਰਹੀ
ਠੀਕ
ਹਾਂਜੀ ਹੋਰ
ਹੋਰ ਵਧਿਆ ਠੀਕ ਠਾਕ
ਠੀਕ ਹੈ ਜੀ ਤੁਹਾਨੂੰ ਕਿਹੜਾ ਤਿਉਹਾਰ ਵਧੀਆ ਲੱਗਦਾ ਏ
ਮੈਨੂੰ ਮੈਨੂੰ ਦਵਾਲੀ
ਦਵਾਲੀ ਤੇ ਸਾਰਿਆਂ ਨੂੰ, ਵਧੀਆ ਲੱਗਦਾ ਵੈਸੇ ਹਨਾ ਲਾਈਟਾਂ ਵਾਲਾ ਜੋ ਤਿਉਹਾਰ ਐ।
ਏਕ ਲੋੜੀ ਤੇ ਏਕ ਦੀਵਾਲੀ
ਅੱਛਾ, ਲੋੜੀ ਵੀ ਵਧੀਆ ਲੱਗਦੀ। ਲੈ, ਠੀਕ ਐ।
ਮਤਲਬ ਕੀ ਕਾਫ਼ੀ ਹੈਗੀ ਆ, ਜਿੜੇ ਵਧੀਆ ਲੱਗਦੇ ਆ।
ਹਾਂਜੀ।
ਅਹ ਸਾਰੇ ਈ ਵਧੀਆ ਲੱਗਦੇ, ਪਰ ਦੀਵਾਲੀ ਜਾਦਾ ਈ ਵਧੀਆ ਲੱਗਦਾ ਵਾ।
ਮਤਲਬ ਸਭ ਤੋਂ ਵਧੀਆ ਐ ਨਾ ਮਤਲਬ ਜੇੜਾ ਫੇਵਰੇਟ ਤਉਹਾਰ ਐ ਆਪਣਾ।
ਹਾਂਜੀ।
ਕਿਉਂਕਿ ਉਦੋ ਲੋਕੀ ਕਿੰਨੀਆਂ ਤਿਆਰੀਆਂ ਕਰਦੇ ਆ ਪੈਲਾਂ ਆਪਾਂ ਦੀਵਾਲੀ ਨੂੰ ਉਡੀਕਦੇ ਕਿ ਕਦੋਂ ਆਉਗੀ। ਕਦੋਂ ਆਊਗੀ ਹੈਨਾ।
ਹਾਂਜ।
ਜਦੋਂ ਆਉਂਦੀ ਫੇਰ ਕਾਰ ਦੀਆਂ ਸਾਫ਼ ਸਫ਼ਾਈਆਂ ਕਰਕੇ, ਲ ਲੜੀਆਂ ਵਗੈਰਾ, ਜੇੜੀਆਂ ਲਾਈਟਾਂ ਵਗੈਰਾ ਲਾ ਲੈਂਨੇ ਆਪਾਂ।
ਹਾਂਜੀ, ਸਵੇਟਸ ਵਗੈਰਾ ਵੀ ਕਿੰਨੀਆਂ ਲਿਆਈ ਦੀਆਂ ਵਾ।
ਹਾਂਜੀ, ਤੇ ਫਿਰ ਦੀਵਾਲੀ ਜਦੋਂ ਆਉਂਦੀ, ਫੇਰ ਤੁਸੀਂ ਕਰੇ ਫੇਰ ਬਣਾਉਂਦੇ ਜੇ ਖਾਣਾ ਕਿ ਬਾਰੋਂ ਲਿਆਉਂਦੇ ਫੇਰ?
ਨਈ-ਨਈ, ਕਾਰ ਈ ਸਭ ਕੁਛ ਬਣਾਈਦਾ ਵਾ।
ਅੱਛਾ, ਮਠਿਆਈ ਵਗੈਰਾ ਵੀ।
ਹਾਂਜੀ।
ਅੱਛਾ ਜੀ, ਕੱਰ ਦੇ ਖਾਣੇ ਨਾਲ ਦੀ ਰੀਸ ਨੀ ਹਨਾ।
ਹਾਂਜੀ ਬਿਲਕੁਲ, ਨਾਲੇ ਨਾ ਜਦੋਂ ਮਤ ਮਤਲਬ ਕਿ ਕੋਈ ਵੀ ਫੈਸਟੀਵਲ ਹੁੰਦਾ ਨਾ ਤੁਆਨੂੰ ਪਤਾ ਵਾ, ਉਦੋਂ ਮਿਲਾਵਟ ਟ ਵੀ ਜਾਦੀ ਹੁੰਦੀ ਬਾਜ਼ਾਰ ਦੇ ਵਿੱਚ
ਹੂੰ-ਹੂੰ।
ਉਦੋਂ ਮਤਲਬ ਕਿ ਜੋ ਵੀ ਨਾ ਮਾੜਾ ਸਮਾਨ ਈ ਵੇਚਦੇ ਆ, ਕੋਈ ਵੀ ਵਧੀਆ ਨੀ ਏਨਾ ਬੋਤ ਮਤਲਬ ਘਟੀਆ ਵਰਾਇਟੀ ਹੁੰਦੀ, ਕੁਆਲਿਟੀ।
ਹਾਂਜੀ-ਹਾਂਜੀ ਜੇੜਾ ਵੀ ਮਤਲਬ ਮਠਿਆਈ ਲਿਆਵਾਂਗੇ ਨਾ ਓਦਾ ਮਤਲਬ ਟੇਸਟ ਜਾ ਈ ਹੋਰ ਤਰਾਂ ਦਾ ਆਉਂਦਾ ਐ।
ਹਾਂਜੀ, ਅੱਗੋਂ ਪਿੱਛੋਂ ਅ ਸਗੋਂ ਵਧੀਆ ਮਿਲੂਗੀ ਤੁਆਨੂੰ, ਤੇ ਜਦੋਂ ਵੀ ਕੋਈ ਫੈਸਟੀਵਲ ਹੋਊਗਾ ਨਾ ਦੀਵਾਲੀ ਦੇ ਤੇ ਬੋਹਤ ਜਾਦਾ ਮਿਲਾਵਟ ਹੁੰਦੀ ਐ ਨਾ।
ਓਤਾਂ ਵਾਂ ਕਿ ਲੋਕਾਂ ਨੇ ਜਾਦਾ ਖਰੀਦਣੇ ਆ ਨਾ।
ਹਾਂਜੀ-ਹਾਂਜੀ।
ਤੇ ਓਦਾਂ ਦੇਖੋ, ਓ ਬਣਾ ਨੀ ਸਕਦੇ ਜਿੱਦਾਂ ਪੈਲਾਂ ਮਿਲਦੀ ਐ ਤੇ ਉਦੋਂ ਫੇਰ ਲੋਕੀ ਜਿਆਦਾ ਦੁਕਾਨਾਂ ਤੋਂ ਜਾ ਕੇ ਮਠਿਆਈਆਂ ਖਰੀਦ ਦੇ ਆ। ਏਦਾਂ ਨਾਲੋਂ ਚੰਗਾ ਬੰਦਾ ਕਾਰ ਬਣਾਵੇ ਫੇਰ ਹੈਨਾ।
ਹਾਂਜੀ।
ਹੂੰ। ਏਕ ਹੁੰਦਾ, ਜੇੜੇ ਆਪਾਂ ਦੀਵੇ ਵਗੈਰਾ ਖਰੀਦ ਦੇ ਆ ਨਾ ਦੀਵਾਲੀ ਤੇ।
ਹਾਂਜੀ, ਬੜੇ ਕਲਰਫੁੱਲ ਆਉਂਦੇ ਆ।
ਹਾਂਜੀ।
ਨਾਲੇ ਆਪਣੇ ਸਿੱਖਾਂ ਲਈ ਵੈਸੇ ਵੀ ਏ ਤਿਉਹਾਰ ਬੰਦੀਛੋੜ ਦਾ ਕਰਕੇ ਜਾਦਾ ਮਤਲਬ ਕਿ ਫੇਮਸ ਆ।
ਹਾਂਜੀ-ਹਾਂਜੀ।
ਕਿਉਕਿ ਇਸ ਦਿਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੁਹਾਨੂੰ ਪਤਾ ਵਾ ਕਿ ਬਵੰਜਾ ਰਾਜਿਆਂ ਨੂੰ ਛੁਡਾਇਆ ਸੀ ਗਵਾਲੀਅਰ ਦੀ ਦੀ ਜੇਲ੍ਹ ਵਿੱਚੋਂ।
ਹਾਂਜੀ ਹਾਂਜੀ।
ਤੇ ਉਹਦਾ ਕਰਕੇ ਵੀ, ਆਪਾਂ ਦੀਪਮਾਲਾ ਕਰਦੇ ਜਿਆਦਾਤਰ ਤੇ ਚਲੋ ਹਿੰਦੂ ਦੇ ਜਿਹੜੇ ਦੇ ਆ ਉਹ ਰਾਮ ਚੰਦਰ ਜੀ ਦਾ ਕਰਕੇ ਕਰਦੇ ਆ।
ਹਾਂਜੀ ਹਾਂਜੀ ਤੇ ਸਿੱਖਾਂ ਵਿੱਚ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕਰਕੇ ਮਨਾਉਂਦੇ ਆ ਜ਼ਿਆਦਾ ਦੀਵਾਲੀ।
ਹਾਂਜੀ
ਇੱਕ ਦੀਵਾਲੀ ਕਹਿੰਦੇ ਅੰਮ੍ਰਿਤਸਰ ਦੀ ਮਸ਼ਹੂਰ ਏ। ਤੁਸੀਂ ਕਦੇ ਗਏ। ਮਤਲਬ ਦੀਵਾਲੀ ਤੇ ਦਰਬਾਰ ਸਾਹਿਬ।
ਹਮ ਨਹੀਂ
ਚਲੇ ਗਏ।
ਮੌਕਾ ਨੀ ਕਦੇ ਮਿਲਿਆ। ਜਾਂ ਕਹਿ ਦਈਏ, ਗੁਰੂ ਮਹਾਰਾਜ ਨੇ ਕਦੇ ਕਿਸਮਤ ਚ ਕੀਤਾ ਨੀ। ਦਿਲ ਤੇ ਬਹੁਤ ਕਰਦਾ ਵਾ।
ਹਾਂਜੀ ਹੋਰ ਠੀਕ ਏ ਜੀ ਵਧੀਆ।
ਗੁੜਿਆ ਕੀ ਕਰਦੀ ਐਂ।
ਗੁੜੀਆਂ ਨੂੰ ਮੈਂ ਕਹਿ ਰਹੀ ਸੋ ਜਾ, ਸੋ ਜਾ। ਮੰਮੀ ਆਈ ਤੇ ਆਵੇ ਰੌਲਾ ਪਾਈ ਜਾਂਦੀ ਏ। ਬੱਚਿਆਂ ਨੂੰ ਵੀ ਨਾ ਮਤਲਬ ਜੇ ਥੋੜਾ ਬਹੁਤਾ ਸਿਆਣਾ ਹੋਵੇ ਤੇ ਉਹਨੂੰ ਤੇ ਬਿਠਾ ਸਕਦੇ ਹਾਂ। ਭਾਬੀ ਵੀ ਤੂੰ ਬਹਿ ਜਾ ਇੱਥੇ ਹਨਾ ਜਾਂ ਸੌ ਜਾ।
ਹਾਂਜੀ
ਛੋਟੇ ਨੂੰ ਉਹਨੂੰ ਕੁੱਝ ਕਹਿ ਵੀ ਨੀ ਸਕਦੇ।
ਹਮ
ਹਮ
ਛੋਟੀ ਏ ਨਾ ਅਸਲ ਦੇ ਵਿੱਚ
ਹਾਂਜੀ ਓਹਨੂੰ ਕੋਈ ਸਮਝ ਨਹੀਂ ਹੈਗੀ ਕਿ, ਮੈਨੂੰ ਕਿੱਥੇ ਬੋਲਣਾ ਚਾਹੀਦਾ ਵਾ। ਮੈਨੂੰ ਕਿਉਂ ਚੁੱਪ ਕਰਨਾਂ ਬੈਹ ਜਾਣਾ
ਹਾਂਜੀ ਚਲੋ ਕੋਈ ਜਦੋਂ ਬੱਚੇ ਵੱਡੇ ਹੁੰਦੇ ਨਾ ਉਦੋਂ ਆਪਣੇ ਆਪ ਸਮਝ ਆ ਜਾਂਦੀ ਇਹਨਾਂ ਨੂੰ
ਹਾਂਜੀ ਹਾਂਜੀ। ਯਾਦ ਕਰਦੇ ਸੀ ਅਵ ਬਹੁਤ ਸ਼ੇਤਾਨ ਮਤਲਬ ਮਤਲਬ ਉਹਨੂੰ ਪਤਾ ਹੈ ਨਾ, ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗੇ ਜਿੱਦਾਂ ਉਹਨੂੰ ਪਤਾ ਹੈ ਕਿ ਮੰਮਾ
ਹੈਲੋ
ਭੈਣ ਜੀ ਹੈਲੋ
ਹਾਂਜੀ ਹਾਂਜੀ। ਆਵਾਜ਼ ਨਹੀ ਸੀ ਆ ਰਹੀ।
ਹਾਂਜੀ ਜੀ ਹੁਣ ਆਈ ਏ?
ਹਾਂਜੀ ਹੁਣ ਆ ਰਹੀ ਆ।
ਅੱਛਾ ਜੀ। ਉਹ ਨੈਟਵਰਕ ਪ੍ਰੋਬਲਮ ਹੋ ਜਾਂਦੀ ਹੈ ਨਾ।
ਮਤਲਬ ਕਾਫੀ ਦਿਨਾਂ ਤੋਂ ਪ੍ਰੋਬਲਮ ਚੱਲਣ ਦੀ ਸੀ। ਜਿਵੇਂ ਨਾ ਅੱਜ ਤਾ ਹੀ ਹੋ ਗਿਆ ਵਾ ਮਤਲਬ ਕਿ ਇਦਾਂ ਹੀ ਨ ਚੱਲਣ ਦਿਆ ਵਾ।
ਉਹ ਮਤਲਬ ਵਿੱਚੋਂ ਆਵਾਜ਼ ਆ ਜਾਂਦੀ ਵਿੱਚ ਨਹੀਂ ਆਦੀ ਹਨਾ।
ਇੰਨਾ ਵੀਕ ਆ
ਹਮ ਹਮ
ਹੋਰ ਤੁਸੀਂ ਰੋਟੀ ਖਾ ਲਈ ਆ।
ਜੀ ਅਸੀ ਖਾਲੀਆ ਸੌਉਣ ਦੀ ਤਿਆਰੀ ਸੀ ਤੇ ਮੈਂ ਕਹਿਣਦੀ ਹਾਂ ਕਿ ਬੱਚੇ ਸੌ ਜਾਣ ਤੇ
ਬੱਚੇ ਤੇ ਵੱਡਿਆਂ ਨੂੰ ਸੁਵਾ ਕੇ ਸਾਉਦੇ ਆ ਹਾਂਜੀ ਹਾਂਜੀ ਆਵਾਜ਼ ਨੀ ਆ ਰਈ ਤੁਹਾਨੂੰ? ਹੈਲੋ ਹੈਲੋ ਹਾਂਜੀ ਮੈਨੂੰ ਤੁਹਾਡੀ ਆਵਾਜ਼ ਆ ਰਹੀ ਆ ਤੁਹਾਨੂੰ ਮੇਰੀ ਆਵਾਜ਼ ਨੀ ਆ ਰਈ?
ਨਹੀਂ ਨਹੀਂ ਉਹ ਨਾ ਵਿੱਚੋਂ ਕੱਟੀ ਗਈ ਸੀ ਉਹੀ ਫੇਰ ਨੈੱਟਵਰਕ ਦੀ ਪਰੋਬਲਮ ਹੋ ਜਾਂਦੀ ਆ ਨਾ
ਠੀਕ ਐ ਜੀ।
ਹਾਂਜੀ ਹਾਂਜੀ ਹੋਰ
ਤੁਸੀਂ ਕਦੇ ਗਏ ਦੀਵਾਲੀ ਤੇ ਅੰਮ੍ਰਿਤਸਰ ਸਾਹਿਬ।
ਨਹੀਂ ਜੀ ਬੜਾ ਈ ਮਤਲਬ ਮਨ ਚ ਹੈਗੀ ਐ। ਆਸ ਜੀ ਇੱਛਾ ਜੀ ਹੁੰਦੀ ਹੈ ਨਾ ਜਦੋਂ ਦੀਵਾਲੀ ਆਉਂਦੀ ਲਾਗੋਂ ਆਂਢੀ ਗੁਆਂਢੀ ਜਾਂਦੇ ਆ ਨਾ।
ਹਾਂਜੀ
ਫੇਰ ਸੋਚੀ ਦਾ ਕਿ ਆਪਾਂ ਵੀ ਚੱਲੀਏ ਤੇ ਉਹ ਫੇਰ ਬੱਚੇ ਛੋਟੀ ਜਿੰਨਾ ਚਿਰ ਗੁਡੀਆਂ ਨਾ।
ਹਾਂਜੀ
ਅਤੇ ਉਹਦਾ ਕਰਕੇ ਹਜੇ ਨਹੀਂ ਜਾਇਆ ਗਿਆ ਤੇ ਕੋਈ ਨਹੀਂ ਜਾਵਾਂਗੇ ਕਿਤੇ।
ਜੀ ਜੀ
ਹਾਂਜੀ ਹਾਂਜੀ
ਗੁਡੀਆ ਰੋ ਰਹੀ ਆ? ਹੈਲੋ ਹੈਲੋ
ਹਾਂਜੀ ਹਾਂਜੀ
ਇਹ ਕੀ ਕਰਦੀ ਪਈ ਆ?
ਗਏ ਹੋਰ
ਹਾਂਜੀ ਹਾਂਜੀ ਬਸ ਵਧੀਆ
ਅੱਛਾ ਜੀ।
ਹਾਂਜੀ ਜੀ
ਹਮ ਤੁਸੀਂ ਦੱਸੋ ਫੇਰ ਹੋਰ ਲੋਹੜੀ ਇੱਕ ਤੁਹਾਨੂੰ ਵਧੀਆ ਲੱਗਦਾ ਐ।
ਹਾਂਜੀ ਲੋਹੜੀ ਦਾ ਤਿਉਹਾਰ ਵੀ ਬਹੁਤ ਵਧੀਆ ਲੱਗਦਾ ਜਿੱਦਾਂ ਆਪਾਂ ਸਾਰੇ ਇਕੱਠੇ ਹੁੰਦੇ ਭੁੱਗਾ ਬਾਲ ਹਾਂ ਬਹਿੰਨੇ ਆ ਆਪਾਂ ਸਾਰੇ ਰਿਸ਼ਤੇਦਾਰ ਇਕੱਠੇ ਹੋ ਕੇ ਆਂਢ ਆਂਢੀ ਗੁਆਂਢੀ।
ਹਾਂਜੀ ਉਹ ਮਤਲਬ ਜਦੋਂ ਹੁੰਦਾ ਕਿਸੇ ਦੇ ਘਰ ਜਿੱਦਾਂ ਮੁੰਡਾ ਹੁੰਦਾ ਵਾ ਤੇ ਉਹ ਮਤਲਬ ਮਨਾਉਂਦੇ ਹਨਾ ਲੋਹੜੀ
ਹਾਂਜੀ।
ਹੁਣ ਤੇ ਵੈਸੇ ਕੁੜੀਆਂ ਦੇ ਵੀ ਲੱਗ ਪਏ ਮਨੋਣ।
ਹੂੰ
ਹੂੰ
ਤੁਆਨੂੰ ਕੇੜਾ ਫੈਸਟੀਵਲ ਪਸੰਦ ਆ?
ਮੈਨੂੰ ਜੀ ਦਿਵਾਲੀ ਦਾ ਈ ਵਧੀਆ ਲੱਗਦਾ।
ਹੂੰ
ਹੂੰ ਦੀਵਾਲੀ ਹੋ ਗੇਆ ਇੱਕ ਰੱਖੜੀ ਹੋ ਗੇਆ।
ਹੂੰ
ਥੋੜੀ ਘੱਟ ਵੱਧ ਈ ਆ, ਮਤਲਬ ਜਾਦਾ ਨੀ ਵਧੀਆ ਲੱਗਦਾ ਉਦੋਂ ਛੋ ਛੋਟੇ ਹੁੰਦੇ ਪਤਾ ਕੀ ਹੁੰਦਾ ਸੀ ਕੇ ਸਕੂਲਾਂ ਵਿੱਚ ਮਣਾਉਂਦੇ ਹੁੰਦੇ ਸੀ ਓਨਾਂ ਥੋੜੇ- ਥੋੜੇ ਪੈਸੇ ਇਕੱਠੇ ਕਰ ਲੈਣੇ ਓਦੇ ਨਾਲ ਮੂੰਫਲੀ ਤੇ ਉਹ ਫੁੱਲੇ ਜੇੜੇ ਲੈ ਆਉਣੇ ਹਨਾ?
ਹੈ, ਤੁਸੀਂ ਲੋਹੜੀ ਮੰਗੀ ਕਦੇ?
ਹਾਂਜੀ -ਹਾਂਜੀ ਛੋਟੇ ਹੁੰਦੇ ਮੰਗਦੇ ਰਹੇ ਅਸੀਂ ਵੀ, ਓਦੋ ਮਤਲਬ ਏਦਾਂ ਈ ਕਿ ਲੋਕਾਂ ਨੇ ਜਿੱਦਾਂ ਏ ਪੰਜ ਰੁਪਈਏ ਦੇ ਦੇਣੇ ਦੋ ਰੁਪਈਏ ਦੇ ਦੇਣੇ, ਦਸ ਰੁਪਈਏ ਦੇ ਦੇਣੇ, ਜਿਆਦਾਤਰ ਲੋਕੀਂ ਹਨਾ ਆਟਾ ਦੇ ਦਿੰਦੇ ਹੁੰਦੇ ਸੀ।
ਹਾਂਜੀ।
ਤੇ ਓ ਅਸੀਂ ਕੀ ਕਰਦੇ ਹੁੰਨੇ ਹਾਂ ਅਸੀਂ ਪੰਜ ਛੇ ਜਾਣੀਆਂ ਹੁੰਦੀਆਂ ਹਾਂ ਜੇੜੀਆਂ ਲੋਹੜੀ ਮੰਗਦੀਆਂ ਹੁੰਦੀਆਂ ਹਾਂ। ਤੇ ਓ ਮਤਲਬ ਏਦਾਂ, ਅਸੀਂ ਜਾ ਕੇ ਤੇ ਦੁਕਾਨ ਤੇ ਓ ਆਟਾ ਦੇ ਦੇਣਾ।
ਠੀਕ ਏ ਜੀ।
ਤੇ ਓ ਜੇੜੇ ਪੈਸੇ ਮਿਲਣੇ ਆਟੇ ਦੇ ਓ ਫੇਰ ਚੀਜ਼ ਖਾ ਲੈਣੀ।
ਹੂੰਹੂੰ
ਹਾਂਜੀ, ਤੇ
ਦੇਖੋ ਵੇਖੋ ਬਚਪਨ ਦੀਆਂ ਗੱਲਾਂ ਕਿੰਨੀਆਂ ਵਧੀਆ ਸੀ ਨਾ
ਹਾਂਜੀ -ਹਾਂਜੀ ਕੋਈ ਟੈਂਸ਼ਨ ਨਈ ਹੁੰਦੀ ਓਦੋਂ
ਹਾਂਜੀ।
ਆਪਣੀ ਮਰਜ਼ੀ ਦੀ ਜ਼ਿੰਦਗੀ ਓ ਹੁੰਦੀ ਆ ਤਾਂਹੀ ਆਂਦੇ ਨਾ ਬੱਚੇ ਜੇੜੇ ਆ ਛੋ ਟੇ-ਏਨਾਂ ਨੂੰ ਜੀਣ ਦੋ ਆਪਣੀ ਮਰਜ਼ੀ ਨਾਲ ਬਾਅਦ ਚ ਤੇ ਹੁਣ ਆਪਾਂ ਸਕੂਲੇ ਪਾਤਾਂ ਉਦੋਂ ਏਨਾਂ ਦੇ ਬਰਡਨ ਪੈ ਜਾਣਾ ਸਿਰ ਤੇ
ਹ ਬਾਅਦ ਦੇ ਵਿੱਚ ਬੱਚੇਆਂ ਦਾ ਮੁਸ਼ਕਿਲ ਹੀ ਹੋ ਜਾਂਦਾ ਵਿਚਾਰਿਆਂ ਦਾ
ਹਾਂਜੀ ਜਦੋਂ ਮੰਨ ਲੋਓ ਸਕੂਲੇ ਪੈ ਗਏ ਨਾ ਬੱਚੇ
ਹੂੰ
ਫੇਰ ਬਸ ਏਨਾ ਦਾ ਬਚਪਨ ਗੇਆ ਹਨਾ?
ਹਾਂਜੀ।
ਨਹੀਂ ਤੇ ਹੁਣ ਬੇਟੀ ਵਿੱਚ ਰੌਲਾ ਪਾਉਂਦੀ ਹੈ ਤੇ ਹੁਣ ਅਸ ਕੀ ਓਨੂੰ ਕੀ ਕੈ ਸਕਦੇ ਹਨਾ ਵਿੱਚ
ਹਾਂਜੀ- ਹਾਂਜੀ, ਬੱਚੇਆ ਨੂੰ ਮਤਲਬ ਕੀ, ਕੋਈ ਨਾ ਸਮਝ ਹੁੰਦੇ ਆ ਏਨਾਂ ਨੂੰ ਸਮਝਾਉਣਾ ਬਹੁਤ ਮੁਸ਼ਕਿਲ ਹੈਗਾ।
ਹਾਂਜੀ -ਹਾਂਜੀ।
ਕਈ ਹੁੰਦੇ ਮੰਨ ਲਓ ਜੇੜੇ ਰੌਲਾ ਪਾਈ ਵੀ ਜਾਣ ਤੇ ਕਿਸੇ ਨੂੰ ਬੁਰੇ ਵੀ ਨਈ ਲੱਗਦੇ ਨਈ ਤੇ ਮੰਨ ਲਓ ਸਿਆਣਾ ਬਿਆਣਾ ਬੰਦਾ ਤੇ ਉੱਚੀ ਬੋਲਦਾ ਵੀ ਬੁਰਾ ਲੱਗਦਾ ਵਾ
ਫਰਕ ਲਗਦਾ ਹਾਂਜੀ। ਏਨੂੰ ਹੁਣ ਵੇਖ ਲੋ ਅਸੀਂ ਕਦੋਂ ਦਾ ਕੈ ਰਏ ਕਿ ਸੌਂਜਾ- ਸੋਜਾ ਓਨੂੰ ਕੋਈ ਮਤਲਬ ਪਤਾ ਈ ਨੀ ਐ ਕਿ ਮੈਂ ਸੋਣਾ ਵਾ ਫੇਰ ਮੈਂ ਸਵੇਰੇ ਉੱਠਣੈ ਸਕੂਲ ਜਾਣ ਵਾਸਤੇ
ਓਨੂੰ ਏ ਕਿ ਮੈਂ ਬੱਸ ਖੇਡੀ ਜਾਵਾਂ।
ਸਕੂਲ ਦੇ ਨਾਂ ਤੇ ਵੀ ਆਪਾਂ ਬੱਚੇਆਂ ਨੂੰ ਪਨਿਸ਼ ਈ ਦੇਨ ਡੇ ਆਂ ਛੋ ਤੇ ਬੱਚੇਆਂ ਨੂੰ ਸਕੂਲ ਵੀ ਏਨੇ ਕੀ ਵਿਚਾਰੇ ਨੇ ਜਾਣਾ।
ਕੀ ਪੜਨਾ। ਹੁਣ ਵੇਲੋ ਬਣੇ ਫੇਰ ਮਤਲਬ ਸਕੂਲ ਏਸੇ ਕਰਕੇ ਹੁਣ ਵੇਖਲੋ ਲੋਕੀ ਢਾਈ ਢਾਈ ਸਾਲ ਦੀ ਮੈਂ ਵੇਖੇਆ ਦੋ ਦੋ ਸਾਲ ਸਵਾ ਦੋ ਸਾਲ ਦੇ ਬੱਚੇ ਵੀ ਮਤਲਬ ਜਿੱਦਾਂ ਪਲੇ ਪੈਨ ਚ ਹੋ ਗਏ ਨਾ ਹ
ਹਾਂਜੀ।
ਏਦਾਂ ਲੋਕੀ ਭੇਜਨ ਦੇ ਐ।
ਹੂਂ, ਪਰ ਏਦਾਂ ਨਾ ਚਾਈਦੀ ਦੀ ਨੀ ਅਸਲ ਦੇ ਵਿੱਚ। ਕੇਓਂਕਿ ਬੱਚੇ ਦਾ ਨਾ ਆਪਾਂ ਬਚਪਨ ਈ ਗਵਾ ਦਿੰਨੇ ਆ।
ਓਹੀ, ਲੋਕਾਂ ਨੂੰ ਹੁੰਦਾ ਵਾ ਵੀ ਚੱਲ ਇੱਥੇ ਹੀ ਹੈਣਾ ਕੀ ਘਰੇ ਬੱਚੇਆਂ ਨੇ ਕੀ ਕਰਨਾ ਤੇ ਸਕੂਲੇ ਭੇਜ ਦੇਈਏ, ਤੇ ਆਪ ਚਲੋ ਵੇਲੇ ਹਨਾ ਤੇ ਨਈ
ਹੁਣ ਆਪਾਂ ਏ ਸੋਚੀ ਏ ਕਿ ਆਪਾਂ ਜਦੋਂ ਦੇ ਮਤਲਬ ਰਿਸਪੋਂਸੀਬਿਲਟੀ ਚੁੱਕੀ ਆ ਬਾਦ ਦੇ ਵਿੱਚ ਅਪਣਾ ਬੱ ਚਪਨ ਕਿਤੇ ਗਵਾਚ ਈ ਗੇਆ।
ਨਾ ਓ ਲੱਭਦੀ ਨੀ ਓ ਚੀਜ ਤੇ ਫੇਰ। ਹਾਂਜੀ, ਚਲੋ। ਠੀਕ ਏ ਭੈਣ ਜੀ ਫੇਰ ਮੈਂ ਨਾ ਸਵਾਵਾਂ ਨਾ ਫੇਰ ਗੁਡੀਆਂ ਨੂੰ।
ਠੀਕ ਏ ਜੀ।
ਠੀਕ ਏ ਜੀ ਚੰਗਾ ਸਸ਼ਰੀਕਾਲ।